ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਭਾਈ ਸਾਹਿਬ ਕੀ ਹਾਲ ਹੈ
ਵਧੀਆ ਵਧੀਆ।
ਕਿੱਥੇ ਹੋ।
ਬਸ ਘਰ ਹੀ ਆ ਕਿੱਥੇ ਜਾਣਾ ਅਸੀਂ।
ਰੋਟੀ ਪਾਣੀ ਛੱਕ ਲਈਏ।
ਹਾਂ ਪਰ ਖਾਲੀ ਹੋਣੀ ਖਾਧੀ ਰੋਟੀ।
ਠੀਕ ਹੈ।
ਹਾ ਅਸੀਂ ਅੱਜ ਬਣਾਈ ਆ ਮੂੰਗੀ ਧੋਤੀ ਹੋਈ ਦਾਲ।
ਧੋਤੀ ਮੇਰੀ ਵੀ ਬੜੀ ਫੇਵਰੇਟ ਹੈ। ਕਮਾਲ ਦੀ ਬਣਦੀ ਹੈ। ਹਾਂ।
ਹਲਕਾ ਭੋਜਨ। ਨਾ ਹਲਕਾ ਭੋਜਨ ਖਾਣਾ ਚਾਹੀਦਾ ਇਹ ਤਾਂ। ਰਾਤ ਨੂੰ।
ਹੂੰ ਮੈਂ ਮੈਂ ਹੁਣ ਇੰਡੀਆ ਤੋਂ ਬਾਹਰ ਗਿਆ ਸੀ ਇੱਕ ਜਗ੍ਹਾ 'ਤੇ। ਤੇ ਉੱਥੇ ਇੱਕ। ਦਾਲ ਜੀ। ਦਾ ਉਹ ਹਰ। ਹਰ ਹਰ ਮਤਲਬ ਹਰ ਦੂਜੇ ਦਿਨ ਨਾ ਇਹ ਰੋਜ਼ ਮੇਰੇ ਖਿਆਲ। ਰੋਜ਼ ਹੀ ਉਹ ਖਿਚੜੀ ਬਣਾਉਂਦੇ ਸਨ ਖਿਚੜੀ ਖਾਂਦੇ ਸਨ।
ਬਾਰ ਵਾਹ ਜੀ ਵਾਹ।
ਖਿਚੜੀ ਕਿਹੜੀ ਉਹ ਕਾਲੀ ਦਾਲ ਨਹੀ ਹੁੰਦੀ ਛਿਲਣਾ ਵਾਲੀ।
ਹੂੰ ਹੂੰ ਹੂੰ।
ਮੂੰਗ ਦੀ ਮੂੰਗੀ ਦੀ ਛਿੱਲਣਾ ਵਾਲੀ ਦਾਲ। ਰੋਜ਼ ਖਾਣੀ ਆ ਦੇਸੀ ਘਿਓ ਚ ਬਣੀ ਹੋਈ।
ਅੱਛਾ ਜੀ। ਤੇ ਇੱਕ ਹੋਰ ਗੱਲ ਦੱਸ ਦੇਵਾਂ ਕੀ ਇਹ ਸਾਡਾ ਰਾਸ਼ਟਰੀਆ ਭੋਜਨ ਹੈਗਾ ਖਿਚੜੀ।
ਅੱਛਾ।
ਹਾਂ।
ਵਾਹ।
ਤੇ ਹਾਂਜੀ ਇਹ ਰਾਸ਼ਟਰੀਆ ਭੋਜਨ ਸਾਡਾ ਖਿਚੜੀ।
ਹੂੰ ਹੂੰ। ਵਧੀਆ ਵਧੀਆ।
ਤੇ ਸਾਡੀ ਰਾਸ਼ਟਰੀਆਂ ਮਿਠਾਈ ਕਿਹੜੀ ਹੈ ਪਤਾ ਜਲੇਬੀ। ਵੈਰੀ ਗੁਡ।
ਠੀਕ ਠੀਕ ਵਧੀਆ ਵਧੀਆ ਤੇ ਸਬਜ਼ੀਆਂ ਕੀ ਪਸੰਦ ਨੇ ਤੁਹਾਨੂੰ।
ਸਬਜ਼ੀ ਜੋ ਮਿਲ ਜੇ ਆਪਾਂ ਖਾ ਲਈ ਦੀਏ ਕੋਈ ਨਖਰਾ ਨੀ ਕਰੀਦਾ ਸਭ ਕੁਛ।
ਨਹੀਂ ਕੋਈ ਕੋਈ ਇੱਕ ਤਾਂ ਫੇਵਰੇਟ ਹੋ। ਵਧੀ ਹੋਣੀ ਏ।
ਟੀੰਡੇ।
ਤੀਨਡੇ‌।
ਹਾਂ, ਬੜੇ ਵਧੀਆ ਲੱਗਦੇ ਨੇ ਮੈਨ ਸੁ਼
ਨਹੀਂ ਮੈਨੂੰ ਵੀ ਠੀਕ ਲੱਗਦੇ ਨੇ ਟੀਂਡੇ, ਪਰ ਮੈਂ ਏਨੀ ਕੈ ਸਕਦ ਐ ਬਿਲਕੁਲ ਫੇਵਰੇਟ ਨੇ।
ਨਹੀਂ ਮੇਰੇ ਫੇਵਰੇਟ ਏ ਐ।
ਏ ਪਿੰਡੀਆਂ, ਅਰਬੀ ਤੇ ਕਟੱਲ।
ਅੱਛਾ ਜੀ।
ਕਮਾਲ ਏ ਫਸ ਕਲਾਸ।
ਨਹੀਂ ਅਪਣੀ ਚੋਇਸ ਤੇ ਹੈਗੀ ਏ। ਥੋੜ੍ਹੀ ਤਰੀ ਅਲੀ ਹੋਵੇ ਨਾ ਸਬਜ਼ੀ ਗ੍ਰੇਵੀ ਅਲੀ
ਖਰ ਚੀਜ਼ਾਂ ਅ ਖੈਰ ਪਿੰਡੀਆਂ ਤਾਂ ਨਹੀਂ ਬਣ ਸਕਦੀਆਂ। ਔ ਬਣ ਜਾਂਦੀ ਏ ਕੀ ਕੈੰਦੇ ਅ ਨ ਨਹੀਂ ਹਾਂ ਭਿੰਡੀਆਂ ਗਰੇੇਵੀ ਆਲੀਆਂ ਨਹੀਂ ਬਣ ਸਕ ਪਰ ਔ ਕਟੱਲ ਏ ਜੇੜਾ ਔ ਬਣ ਸਕਦੈ ਕਟੱਲ। ਕਟੱਲ ਔ ਗ੍ਰੇਵੀ ਆਲਾ ਬਣ ਸਕ ਆਈਯਾ।
ਹਾਂ ਚਲੋ, ਵਧੀਐ।
ਹੋਰ ਕਦੀ ਘਾਰ ਕਾਰ ਹਾਂ ਕਾਰ ਛੋਲੈ ਬਟੁ ਟੂਰੇ ਬਣੇਣ ਕਦੀ?
ਭਟੂਰੇ ਅੱਜ ਹੀ ਬਣਾਏ ਨੇ।
ਅੱਜ ਈ ਬਣੇ ਨੇ।
ਆਜੀ ਹਾਂ।
ਮੈਂ ਤੇ ਐਵੇਂ ਰੈਂਡਮਲੀ ਪੁੱਛਿਐ, ਚਲੋ ਵਧੀ ਵਧੀਆ ਗੱਲ ਏ, ਤੇ ਬਾਜ਼ਾਰ ਵਾਲੀ ਬਾਜ਼ਾਰ ਵਾਲਾ ਸਵਾਦ ਆਂਦੈ ਯਾ ਨਹੀਂ।
ਬਾਜ਼ਾਰ ਈਚ ਪਿਓਰ ਮੈਦਾ ਹੁੰਦੈ। ਤੇ ਜੇੜੇ ਘਰ ਬਣਾਂਦੇ ਨੇ ਔਦੇ ਚ ਪੈਂਦੈ ਸੂ ਜੀ ਮੈਦਾ ਤੇ ਆਟਾ ਤੇਨ ਚੀਜ਼ਾਂ।
ਅੱਛਾ। ਨਹੀਂ ਏ ਮੈਂ ਤੁਵਾਡੇ ਕੋਲੋਂ ਪੈਲੀ ਵਾਰੀ ਸੁ ਸੁਣ ਰਿਆ ਏ। ਬਈ ਸੂਜੀ ਤੇ ਆਟਾ ਵੀ ਪੈਂਦੈ।
ਹਾਂ, ਔ ਔਦੇ ਖਾਸੀਅਤ ਕੀ ਏ ਓਦੀ ਓਦੇ ਚ ਤੇਲ ਘੱਟ ਲੱਗਦੈ ਤੇਲ ਚੂਸਦੇ ਨੀ ਔ।
ਅੱਛਾ, ਸੂਜੀ-ਸੂਜੀ ਆਟਾ ਔਰ ਮੈਦਾ।
ਦਾ।
ਅੱਛਾ ਪਰ ਯਾਰ ਜੋ ਸਵਾਦ ਬਾਜ਼ਾਰ ਵਾਲੇ, ਭਟੂਰੀਆ ਦਾ ਹੁੰਦਾ ਨਾ ਮਜ਼ੇਦਾਰ। ਇੱਕ ਮਤਲਬ ਅਲੱਗ ਹੀ ਇੱਕ ਟੇਸਟ ਹੁੰਦਾ ਉਹ ਪਤਾ ਨੀ ਕੀ ਪਾਦੇ ਨੇ।
ਕਰਨੇ ਵੀ ਔਖੇ ਹੋ ਜਾਂਦੇ ਨਾ ਔ,
ਹਾਂ ਉਹ ਤੇ ਖੈਰ ਹੈ ਗੱਲ ਹੈ ਹੀ ਉਹ।
ਹੁਣ ਆਪਾਂ ਖਾਧੇ ਨੇ ਦੁਪਹਿਰੇ ਖਾਧੇ ਨੇ ਤੇ ਉਹਨੂੰ ਉਹ ਆਪਣਾ ਰਾਤ ਨੂੰ ਫਿਰ ਉਹ ਖਾ ਲਈ ਦਾਲ ਖਾ ਲਈ ਹਲਕੀ। ਨਹੀਂ ਤਾਂ ਉਹ ਤੂੰ ਬਾਜ਼ਾਰੀ ਖਾ ਤੇ ਹੁਣ ਤੋਂ ਤਿੰਨ ਤੇ।
ਹੂੰ ਬੜਾ ਔਖਾ ਨਾ। ਬੜੇ ਔਖਾ, ਤੇ ਜਿਹੜੇ ਛੋਟੀ ਮੋਟੀ ਰੇਹੜੀਆਂ ਤੇ ਵਿਕਦੇ ਪਏ ਹੁੰਦੇ ਨੇ ਉਹ ਤੇ ਹੁੰਦੇ ਹੀ ਇਨੇ ਮੋਟੇ-ਮੋਟੇ ਨੇ। ਉਹ ਤੇ ਪਚਾਣੇ ਹੀ ਔਖੇ ਹੋ ਜਾਂਦੇ ਨੇ ਕਿਸੇ ਚੰਗੀ ਦੀ ਦੁਕਾਨ, ਦੁਕਾਨ ਤੋਂ ਖਾਵੇ ਫਿਰ ਤੇ ਬੰਦਾ ਠੀਕ ਏ।
ਕਿਉਂਕਿ ਅੱਜ ਬੰਦੇ ਪਹਿਲਾਂ ਸਮਾਂ ਸੀ ਕਿ ਭੁੱਖ ਨਾਲ ਵਿਚਾਰੇ ਹੋ ਜਾਂਦੇ ਸਨ ਚਲੇ ਜਾਂਦੇ ਸੀ। ਸਨ ਕਿ ਉਹ ਖਾਣ ਨੂੰ ਮਿਲਦਾ ਨਹੀਂ ਸੀ, ਹੁਣ
ਹੁਣ ਖਾਣਾ ਪੀਣਾ ਹੀ ਐਸਾ ਹੋ ਗਿਆ ਹੈ।
ਹਾਂ ਜ਼ਿਆਦਾ ਹੋ ਗਿਆ ਖਾਣਾ ਪੀਣਾ ਨਾ।
ਸਰੀਰ ਨੂੰ ਜੇ ਕੋਈ ਪ੍ਰੋਬਲਮ ਏ। ਤੇ ਸਰੀਰ ਦੀ ਪ੍ਰੋਬਲਮ ਦਾ ਸੰਬੰਧ ਸਿੱਧਾ ਤੁਹਾਡੇ ਖਾਣ ਪੀਣ ਨਾਲ ਏ ਬਸ। ਸ਼ਰੀਰ ਤੇ। ਦੀ ਪ੍ਰੋਬਲਮ ਦਾ ਸੰਬੰਧ ਸੀ। ਸਿੱਧਾ ਤੁਹਾਡੇ ਖਾਣ ਪੀਣ ਨਾਲ ਹੀ।
ਮਹਾਰਾਜ ਨੇ ਬਾਣੀ ਵਿੱਚ ਜਿੱਥੇ ਲਿਖਿਆ। ਅਲਪ ਆਹਾਰ।
ਬਾਕੀ ਇੱਕ ਥੋੜ੍ਹਾ ਨਾ ਸਰੀਰਾਂ ਦਾ ਵੀ ਫ਼ਰਕ ਹੁੰਦਾ ਕਿਸੇ ਬੰਦੇ ਨੂੰ ਕੋਈ ਚੀਜ਼ ਨਹੀਂ ਹਾਜ਼ਮ ਆਦੀ ਕਿਸੇ ਨੂੰ ਕੁਛ ਨਹੀਂ ਆਦਾ ਹਾਜ਼ਮ ਉਹ ਗੱਲ ਵੱਖਰੀ ਹੈ।
ਨਹੀਂ ਉਹ ਗੱਲ ਹੈ ਬਣੀ ਹੋਏ ਨਾ ਕਿਸੀ ਵਾਸਤੇ ਮਾਂ ਵਾਏ ਹੈ। ਵਾਤੀ ਹੈ। ਅਤੇ ਕਿਸੇ ਵਾਸਤੇ ਸੁਆਦੀ ਹੈ।
ਅੱਛਾ।
ਹਾਂ।
ਠੀਕ-ਠੀਕ ਹੋਰ ਦਾਲਾਂ ਵਿੱਚ ਮੇਰੀ। ਫੇਵਰੇਟ ਰਾਜਮਾਂ ਤੇ ਦੂਜੇ ਨੰ ਦੂਜੇ ਨੰਬਰ 'ਤੇ ਵੀ ਆਪਣਾ ਮੂੰਗੀ ਦੀ ਧੋਤੀ ਹੋਏਗੀ।
ਨਾਲ ਹੋਣ ਪਾਪੜ, ਸਿੰਧੀ ਪਾਪੜ ਹੈਂ ਤੇ ਨਾਲ ਹੋਣ ਉਹ ਦਮ ਆਲੂ। ਅਸੀਂ ਏਧਰ ਜਾਈਦਾ ਨਾ ਐਮ ਪੀ ਵਿੱਚ, ਇੱਕ ਜਗ੍ਹਾ ਹੈਵੇ ਸ਼ਹਿਰ ਤੇ ਉੱਥੇ ਗੁੰਦੀ ਬਲਾਤ ਪੱਧਰੀ ਦੇ ਲੋਕ, ਲੋਕ ਨੇ ਅਤੇ ਉਹ ਉਹਨਾਂ ਨੇ ਅਗਰ ਤੁਹਾਡੀ ਰੋਟੀ ਕੀਤੀ ਨਾਂ ਦੋ-ਤਿੰਨ ਚੀਜ਼ਾਂ ਤੇ ਆ ਡੈਫੀਨੇਟਲੀ ਹੋਣਗੀਆਂ ਹੀ ਹੋਣਗੀਆਂ। ਮੂੰਗੀ ਦੀ ਧੋਤੀ ਦਾਲ ਤੇ ਦਮ ਆਲੂ ਤੇ ਨਾਲ ਪਾਪੜ
ਠੀਕ ਹੈ, ਠੀਕ ਹੈ।
ਬਹੁਤ ਜ਼ਿਆਦਾ ਚਾਂਸ ਨੇ, ਐ ਹਾਂ। ਹਾਂ ਗੁਜਰਾਤ ਜਾਓਗੇ ਤੇ ਡੋਕਲੇ-ਸੌਖਲੇ। ਮਿਲ ਜਾਣਗੇ ਤਾਨੂੰ
ਤੇ ਇੰਦੌਰ ਸਾਈਡ ਆਪਣਾ
ਪੋਏ ਜਲੇਬੀ, ਕਚੋਰੀ, ਸਮੋਸੇ, ਆਲੂ ਬੜੇ, ਆਲੂ ਬੜੇ ਖਾਣ ਤੇ ਇਨਾ ਦਿਲ ਕਰਦਾ ਨਾ ਇੱਥੇ ਕੋਈ ਬਣਾਦਾ ਹੀ ਨਹੀ ਕਿਸੇ ਨੂੰ, ਆਪਾਂ, ਆਦਾ ਹੀ ਨਹੀਂ ਇੱਥੇ ਕਚੋਰੀ ਵੀ ਇਹਨਾਂ ਕਲੋ ਨੀ ਬਣਦੀ ਆ ਆਪਣੇ ਕਿਆਂ ਕੋਲੋਂ, ਕਿਉਂਕਿ ਕਚੋਰੀ -ਕ -ਕਚੋਰੀ ਦੇ ਵਿੱਚ ਜਿਹੜੀ ਉਹ ਫੀਲਿੰਗ ਭਰਦੇ ਨੇ ਨਾ ਨਹੀਂ ਉਹ ਵੀ ਗੱਲ ਠੀਕ ਹੈ। ਕਚੋਰੀ ਦੇ ਵਿੱਚ ਜਿਹੜੇ ਉਹਦੇ ਭਰਦੇ ਨੇ ਨਾ, ਮਸਾਲਾ ਜਿਹਾ ਉਹ ਇੱਥੇ ਉਹ ਸਮੋਸੇ ਵਾਲਾ ਭਰ ਦਿੰਦੇ ਨੇ ਪਰ ਕਚੋਰੀ ਦਾ ਮਸਾਲਾ ਦੂਜਾ ਹੁੰਦਾ ਹੈ ਮਾਂ ਦੀ ਦਾਲ ਦਾ ਮਸਾਲਾ ਬਣਦਾ ਉਹ ਫੀਲਿੰਗ ਜਿਹੜੀ ਭਰਦੇ ਨੇ ਨਾ ਮਾਂ ਦਾਲ ਦੀ ਤੇ ਉਹ ਸਿਰਫ ਉੱਧਰ ਰਾਜਸਥਾਨ ਰਹਮ ਦੇ ਵਿੱਚ ਹੀ ਬਣਾ ਸਕਦੇ ਨੇ ਇੱਥੇ ਵੱਡੀ-ਵੱਡੀ ਦੁਕਾਨ ਤੇ ਜਾ ਕੇ ਵੇਖ ਲਿਆ ਨਹੀਂ ਮਿਲਦੀ ਉਹ ਵਾਲੀ
ਹਾਂ,
ਬਾਕੀ ਹਰ ਇਲਾਕੇ ਦਾ ਹੁਣ ਜਿਸ ਤਰ੍ਹਾਂ ਇੱਧਰ ਆਪਣੇ ਇਲਾਕੇ ਛੋਲੇ ਭਟੂਰੇ ਫੇਮਸ ਨੇ ਇੱਦੋਂ ਦੇ ਤੇ ਉਧਰ ਅਸੀਂ ਇੱਕ ਵਾਰੀ ਹੈਰਾਨਗੀ ਦੀ ਗੱਲ ਸੁਣਾਵਾਂ ਤੁਹਾਨੂੰ ਅਸੀਂ ਸਾਊਥ ਵਿੱਚ ਗਏ ਤੇ ਇੱਕ ਰੈਸਟੋਰੈਂਟ ਤੇ ਗਏ ਅਸੀਂ -ਅਸੀਂ ਖਾਵੀਏ ਵੀ ਉਹਨਾਂ ਤੇ ਡਿਸ਼ ਕਿਹੜੀ? ਅਹ ਇਹ ਕੀ ਕਹਿੰਦੇ ਨੇ ਉਹਨੂੰ, ਡੋਸਾ ਤੇ ਇਡਲੀ ਸਾਂਬਰ, ਤੇ ਤੇ ਉਧਰ ਦੇ ਬੰਦੇ ਨੇ ਪਤਾ ਕੀ ਔਡਰ ਕੀਤਾ ਸੀ, ਛੋਲੇ ਭਟੂਰੇ
ਤੇ ਹਾਂ ਠੀਕ ਗੱਲ ਹੈ
ਮੈਂ, ਮੈਂ ਫਿਰ ਸਾਥੀਆਂ ਨੂੰ ਵਿਖਾਇਆ, ਮੈਂ ਕਿਹਾ ਵੇਖੋ ਇਹ- ਇਹ ਹੁੰਦਾ ਨੇ ਕਰੇਜ਼, ਬਾਈ ਸਾਨੂੰ ਉਹਨਾਂ ਦੀ ਚੀਜ਼ ਦਾ ਉਹ ਖਿੱਚੇ ਤੇ ਉਹਨਾਂ ਨੂੰ ਸਾਡੀ ਚੀਜ਼ ਦੀ ਖਿੱਚੇ, ਅਸੀਂ ਭਟੂਰੇ ਛੋਲੇ ਖਾ-ਖਾ ਕੇ ਥੱਕ ਗਏ ਹਾਂ, ਤੇ ਇਡਲੀ ਡੋਸੇ ਖਾ-ਖਾ ਕੇ ਥੱਕ ਗਏ ਨੇ ਓ।
ਥਾਏ ਕੇ ਨੇ ਤੇ ਉਹ ਉੱਧਰਲੇ ਪਾਸੇ ਇੱਕ ਹੋਰ ਚੱਲਦੀ ਹੈ, ਉੱਧਰ ਆਪਾਂ ਨਾ ਮੁੰਬਈ ਵਾਲੇ ਪਾਸੇ ਵ ਅਹ ਵੜਾ ਪਾਓ।
ਵੜਾ ਪਾਓ ਹਾਂ
ਕ ਉਹ ਵੀ ਚੀਜ਼ ਵਧੀਆ ਵੈਸੇ ਨਾ
ਸਸਤੀ ਕੋਈ ਇਨਾ ਐਨਾ-ਐਨੀ ਮਹਿੰਗੀ ਨਹੀਂ ਮਤਲਬ, ਤੁਸੀਂ ਇਹ ਸਮਝ ਲਓ ਬਾਈ ਹਾਂ ਇੱਕ ਇੱਕ ਬੰਦੇ ਦਾ, ਵੀਹ ਇੱਕ ਰੁਪਏ ਦੇ ਵਿੱਚ
ਨਾਸ਼ਤਾ ਹੋ ਜਾਂਦਾ
ਹੋ ਜਾਂਦਾ, ਬੰਦੇ ਦੀ ਪੂਰਤੀ ਹੋ ਜਾਂਦੀ ਹੈ। ਹਾਂ।
ਤੁਸੀਂ ਤਾਂ ਘੁੰਮਦੇ ਰਹਿੰਦੇ ਹੋ ਨਾ, ਸਾਰੇ ਐਮ ਪੀ ਕੀ ਇਧਰ ਗੁਜਰਾਤ ਕੀ
ਕੰਮ ਕਾਰ ਦੇ ਚੱਕਰ ਵਿੱਚ, ਜਾਣਾ -ਆਉਣਾ ਹੀ ਪੈਂਦਾ ਹੈ। ਹੋਰ ਸੁਣਾਓ?
ਬਸ ਠੀਕ ਬਸ। ਵਧੀਆ ਚੱਲ ਰਿਹਾ ਠੀਕ।
ਆਓ, ਕਿਸੇ ਦਿਨ ਘਰ ਆ ਜਾਓ।
ਹਾਂ-ਹਾਂ ਜ਼ਰੂਰ ਲਾਵਾਂਗੇ ਚੱਕਰ ਜ਼ਰੂਰ।
ਬਾਲ- ਬਚੇ ਲੈ ਕੇ ਆਓ, ਬਵਾਂਗੇ, ਖਾਵਾਂ -ਪੀਵਾਂਗੇ
ਹਾਂਜੀ-ਹਾਂਜੀ ਜ਼ਰੂਰ-ਜ਼ਰੂਰ।
ਕੋਈ ਡਿਸ਼ ਬਣਾ ਲਾਂਗੇ ਸਪੈਸ਼ਲ।
ਹਾਂ।
ਕੇ ਨਈ?
ਹਾਂ ਜ਼ਰੂਰ ਜ਼ਰੂਰ।
ਯਾ ਤੁਸੀਂ ਸਜੈਸਟ ਕਰ ਦੇਣਾ ਕੀ ਖਾਣੈ, ਉਹ ਬਣਾਲਾਂਗੇ ਆਪਾਂ। ਹਨਾ।
ਹਾਂ, ਮੈਂ ਕੋਈ ਨੀ, ਮੈਂ ਪਹਿਲੇ ਫੋਨ ਕਰਕੇ ਦੱਸਾਂਗਾ ਜਦੋਂ ਆਣਾ ਹੋਇਆ ਨਾ, ਪ੍ਰੋਗਰਾਮ। ਪਹਿਲੇ ਦੱਸ ਦਿਆਂਗਾ। ਹਾਂ, ਵੈਸੇ ਆਪਾਂ ਆਏ ਤੇ ਫੇਰ ਚਾਹ ਪਾਣੀ ਪੀਵਾਂਗੇ।
ਠੀਕ ਹੈ, ਨਹੀਂ ਚਾਹ ਪਾਣੀ ਨਹੀਂ, ਪਰਸ਼ਾਦਾ ਈ ਛੱਕਾਂਗੇ ਨਾ ਆਪਾਂ। ਪ੍ਰਸ਼ਾਦੇ ਦੇ ਟੈਮ ਤੇ ਆਣਾ।
ਅੱਛਾ ਪ੍ਰਸ਼ਾਦੇ ਟੈਮ, ਹਾਂ। ਚਲੋ ਠੀਕ ਐ ਜੀ ਪਿਆਰਿਓ। ਅੱਛਾ ਓਕੇ ਸਤ ਸ੍ਰੀ